ਲਜੀ
ਹਾਂਜੀ।
ਹਾਂ ਜਿਸ ਸੂਡੀਓ ਦੀ ਓਪਨਿੰਗ ਹੋ ਗਈ।
ਹੂੰ, ਠੀਕ। ਵਧੀਆ ਬਣਿਆ ਹੋਇਆ ਅੰਦਰ ਬੜ ਕੇ ਤਾਂ ਲੱਗਦਾ ਹੀ ਨੀ ਆਪਾਂ ਸਰਹੰਦ ਚ ਵਣਦੇ ਹਾਂ।
ਅੱਛਾ ਜੀ।
ਸ਼ਾਨਦਾਰ ਬਣਾਇਆ ਹੋਇਆ, ਬਰਾਈਟ -ਬਰਾਈਟ ਕੀਤਾ ਹੋਇਆ। ਇਨਾ ਰ ਸਤਿ ਸ਼੍ਰੀ ਅਕਾਲ, ਲੱਗਦਾ ਮੈਂ ਚੰਡੀਗੜ੍ਹ ਖਾਦੇ ਹੁੰਦੇ ਆਾਂ।
ਕਾਫ਼ੀ ਵੱਡਾ ਅੰਦਰੋਂ।
ਹਾਂ, ਉਹਦੇ ਵਿਸ਼ਾਲ ਤੇ ਵੀ ਟੂ ਕੁਛ ਵੀ ਨੀ ਹੈਗੇ ਉਹਦੇ ਅੱਗੇ।
ਅੱਛਾ ਜੀ।
ਹੂੰ, ਮਤਲਬ ਚੌੜਾ ਬਹੁਤ ਜ਼ਿਆਦਾ
ਮਤਲਬ, ਰੇਡ-ਰੂਟ ਕਿਵੇਂ?
ਰੇਟ ਠੀਕ ਹੈ ਜਿਵੇਂ ਆਪਣੇ ਇਹਨਾਂ ਦੇ ਆ ਵਿਸ਼ਾਲ- ਵਿਸ਼ੂਲ ਦੇ।
ਅੱਛਾ, ਬਰਾਬਰ ਜੇ ਹੀ ਮਤਲਬ।
ਹਾਂ। ਪਰ ਕੱਪੜੇ ਵਰਾਇਟੀ -ਵਰਾਇਟੀ ਬਹੁਤ ਹੈ।
ਹਰੇਕ ਚੀਜ਼ ਹੈ ਹੈਂਨਾ।
ਹੂੰ, ਕੱਪੜਿਆਂ ਚ ਹਰੇਕ ਚੀਜ਼ ਆ। ਨਾ, ਤਾਂ ਦੇਖ ਕੇ ਹੀ ਆਏ ਸੀਗੇ।
ਸ਼ੋਪਿੰਗ ਨਹੀਂ ਕਰੀ ਹੈ।
ਉਹ ਦੇਖਣ ਗਏ ਸੀ ਵੀ ਹੈ ਕਿ ਆਈਟਮ।
ਅੱਛਾ-ਅੱਛਾ ਚੱਲ ਵਧੀਆ, ਖੁੱਲ੍ਹ ਰਿਹਾ ਜਿਹੜਾ ਮਾੜਾ ਹੈ ਨਾ ਰੇਟ ਤਾਂ ਬਾਜ਼ਾਰ ਵਾਲੋ ਠੀਕ ਹੈ ਲਾਉਂਦੇ ਹਾਂ ਇਹ ਹੈਗੇ ਨਹੀਂ।
ਹੂੰ-ਹੂੰ।
ਹਾਂ ਬਜ਼ਾਰਾ ਨਾਲੋਂ
ਉਹ ਤਾ ਹੈ।
ਜਿਵੇਂ ਗਾਰਮੈਂਟ ਦੀ ਕੋ ਸ਼ਰਟ- ਸੂਰਟ।
ਹਾਂ ਉਹ ਤਾਂ ਹੈ।
ਪੈਂਟ -ਸ਼ਰਟ, ਪੈਂਟਾਂ ਵੀ ਹੋਣਗੀ ਪੈਂਟ- ਸ਼ਰਟਾਂ ਨਾ
ਹੋਰ ਨਵੀਂ -ਤਾਜ਼ੀ
ਪਰ ਤੂੰ ਸੁਣਾ ਮੈਂ ਕਿਹਾ -
ਯਾਰ ਮੈਂ ਉਧਰ ਜੂਡੀਓ ਬੇਟਾ ਕਹਿੰਦੇ ਆਪਾ ਜੂਡੀਓ ਦੇਖ ਕੇ ਓਪਨਿੰਗ ਅੱਜ। ਕੀ -ਕੀ ਆ ਉਹਨਾ ਤੋਂ ਵੀ ਮਜ਼ਾ ਚੱਲ ਰਿ ਹਰੇ ਤਾਂ ਲਾਂਟਾ ਹ ਤਾਂ ਲੰਟੇ ਨੀ ਆਉਣਾ ਹੋਣਾ ਸੱਟ ਕਿੰਨੀ ਤਰੀਕ ਨੂੰ ਜੱਸੀ, ਸੱਤ ਤਰੀਕ ਨੂੰ ਲੰਟੇ ਨੀ ਆਉਣਾ ਹੋਣਾ ਆਪਾਂ ਕੋਲੇ ਇੱਥੇ ਮੋੜਾ ਤੇ
ਲਾਂਟੇ ਮੋਲ। ਖੋੱਲੇ ਗਾ। ਅੱਛਾ ਜੀ, ਆਪਣਾ ਸਹਾਦੇ ਤਰੱਕੀ ਕਰਨਾ।
ਹਮ
ਬਹੁਤ ਮੋਲ ਖੁੱਲਣ ਲੱਗਗੇ ਰਹੇ ਵੀ ਹੁਣ
ਹਮ ਮੋਲ ਹੈ।
ਹਮ, ਚੌਥਾ ਵਾਇਟ ਸ਼ਾਇਰ ਨ ਨਹੀਂ ਜਿੰਨੇ ਮੜ ਹੋਵੇ ਚੱਲੀ ਜਾਂਦੇ ਬਾਕੀ
ਨਾ- ਨਾ ਇਹ ਆਪਣਾ ਸ਼ਹਿਰ ਕਰਕੇ ਦਾ ਇਸ਼ੂ ਨੀ ਹੈਗਾ। ਆਪਣੇ ਸ਼ਹਿਰ ਦੇ ਨਾਲ ਪਿੰਡ ਬਹੁਤ ਲੱਗਦੇ ਆ।
ਹਾਂ, ਇਹ ਵੀ ਗੱਲਾਂ
ਸ਼ਹਿਰ ਸਰਉਂਦੀ ਪੈਂਦਾ ਨਾ। ਹਾਂ। ਉਹ ਤਰੱਕੀ ਉਹ ਡਿਸਟ੍ਰਿਕ ਕਰਕੇ ਹੋ ਰਹੀ ਹੋਵੇ। ਲੋਕੀ ਜਿਵੇਂ ਬਾਸੀ- ਬੂਸੀ ਹੋ ਗਿਆ ਚੰ ਨ ਹੋ ਗਿਆ। ਲੋਕੀ, ਮੋਹਾਲੀ ਨੂੰ ਘੱਟ ਜਾਂਦੇ ਇੱਧਰ ਨੂੰ ਆਉਣ ਲੱਗ ਗਿਆ ਹੁਣ
ਸਹੀ ਗੱਲ ਆ।
ਹਮ
ਹਾਂ ਚਲੋ, ਅਲੱਗ ਅ ਇੱਕ ਜਗ੍ਹਾ ਚੀਜ਼ ਮਿਲ ਜਾਂਦੀ ਸਾਰੀ ਵਾਰ- ਵਾਰ, ਇੱਧਰ- ਉੱਧਰ ਫਿਰਨਾ ਨਕਰ ਅਸੀਂ
ਹਾਂ, ਇਹਦਾ ਹੈ। ਸਾਰਾ ਮਿਲ ਜਾਂਦਾ ਯਰੋ ਤਾਂ ਸਮਾਟ ਚ ਚੱਲ ਜਾ, ਸਮਾਟ ਚ ਸਬ ਕੁਛ ਮਿਲ ਜਾਂਦਾ।
ਬ੍ਹ
ਹਾਂ। ਜੂਡੀਓ ਚ ਹਰੇਕ ਤਰ੍ਹਾਂ ਦਾ ਕੱਪੜਾ ਹੈ। ਹ
ਮੰਹਗਾ- ਸਸਤਾ ਅੱਛਾ। ਟਾਟਾ ਦਾ ਬ੍ਰੈਂਡ ਹੈ। ਅੱਛਾ -ਅੱਛਾ।
ਵਧੀਆ ਬਣੇਿਆ ਵ ਹੈਂ, ਅੰਦਰੋਂ ਹੈ।
ਬੜਾ ਸ਼ਾਨਦਾਰ ਮਨ ਖੁਸ਼ ਹੋ ਗਿਆ ਜਾ ਕੇ।
ਅੱਛਾ, ਰਸਤਾ ਹੁਣ ਅੱਜ ਪਹਿਲੇ ਦਿਨ ਕਰਕੇ ਆ ਨਾ।
ਮੈਂ ਕਹਿੰਦਾ ਮੇਲਾ ਲੱਗਾ ਹੋਇਆ ਪੂਰਾ ਹੋਰ ਜਾ ਕੇ। ਕਿਹਾ ਜ਼ਿਆਦਾ ਕੀ ਹੈ ਯਾਰ ਸ਼ਰਟਾਂ-ਸ਼ੁਰਟਾਂ ਜਿਹੜੀਆਂ ਤਿੰਨ ਸੌ, ਦੋ ਸੌ, ਤਿੰਨ ਸੌ, ਢਾਈ ਸੌ, ਪੰਜ ਸੌ, ਛੇ ਸੌ, ਇਹ ਇਹ ਰੇਟ ਤੱਕ ਹੈ।
ਛ
ਹਮ ਪੈਂਟ ਹਜ਼ਾਰ ਰੁਪਏ ਦੀ, ਗਿਆਰਾਂ ਸੌ ਦੀ ਬਸ ਇਹ ਤੋਂ ਬਾਧ ਹਮ। ਹਾਂ, ਜਾਇਆ ਲਾਇਆ ਕਿਹੜਾ ਰੌਣਕ ਲੱਗੀ ਹੋਈਆਂ ਪੂਰੀਆਂ ਉੱਥੇ।
ਅੱਛਾ।
ਹਮ ਜਵੇ ਜਿਵੇਂ ਸਭਾ ਚ ਲੰਘਦੇ ਹੋਏ ਬੰਦਾ ਜਾਂਦਾ ਮੈਂ ਰਸ਼ ਹੋਇਆ- ਹੋਇਆ।
ਅੱਛਾ ਜੀ। ਦੇਖ ਕੇ ਆ ਕੱਲ ਪਰਸੋਂ ਮਾਰ ਕੇ ਆਊ ਕਿਹੜਾ ਵਜੇ ਟਾਈਮ ਲੱਗਿਆ।
ਠੀਕ ਹੈ।
ਹੋਰ ਸੁਣਾ, ਘਰ ਪਰਿਵਾਰ ਕਿੱਦਾਂ?
ਹੋ ਠੀਕ ਆ।
ਤੇਰੀ ਬ ਬਾਈ ਗੱਲ ਆਈ ਵੀ ਮੈਨੂੰ ਤਾਂ ਇਹੀ ਲਾਸਟ ਕਾਲ ਮੇਰੀ ਤਾਂ ਇਹ ਤੋਂ ਬਾਅਦ ਮੈਨੂੰ ਲਗਦਾ ਅਪਡੇਟ ਹੋ ਗਈ ਫਿਰ ਹੈ ਨਾ।
ਹਮ ਹੋਰ ਠੀਕ-ਠਾਕ। ਹੈਲੋ। ਹਾਂਲੋ।